ਹਾਂਜੀ, ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ।
ਹਾਂਜੀ, ਵਧੀਆ ਜੀ, ਤੁਸੀਂ ਦੱਸੋ।
ਬਸ, ਵਧੀਆ, ਹੋਰ ਤੁਸੀਂ ਸੁਣਾਓ, ਕੀ ਕਰ ਰਹੇ ਸੀ।
ਬਸ ਕੁਛ ਨੀ, ਅਸੀਂ ਤੁਹਾਨੂੰ ਯਾਦ ਹੀ ਕਰ ਰਹੇ ਸੀ। ਕਿ ਦੇਖਿਆ ਤੁਹਾਡਾ ਫੋਨ ਹੀ ਆ ਗਿਆ ਸੀ। ਹਾਂਜੀ। ਹਾਂਜੀ, ਹੋਰ ਦੱਸੋ, ਕੀ ਕਰ ਰਹੇ ਸੀ।
ਬਸ ਬੈਠੇ ਸੀ, ਮੈਂ ਕਿਆ ਚੱਲ ਕਰਾਂ ਯਾਦ। ਮੈਂ ਕਿਹਾ, ਤੁਸੀਂ ਯਾਦ ਨੀ ਕੀਤਾ। ਤਾਂ ਕਰਕੇ, ਮੈਂ ਕਿਹਾ ਚੱਲ ਕਰਾਂ ਥੋੜਾ ਹਾਲ-ਚਾਲ ਪੁੱਛਾਂ, ਹੋਰ ਸੁਣਾਓ? ਕਿ ਕਰ ਰਹੇ ਸੀ ਠੀਕ ਹੋ।
ਹਾਂਜੀ, ਵਧੀਆ ਜੀ, ਸਭ ਵਧੀਆ, ਹੋਰ ਤੁਸੀਂ ਦੱਸੋ ਫੈਮਿਲੀ ਵਗੈਰਾ ਸਭ ਵਧੀਆ ਨੇ।
ਹਾਂਜੀ-ਹਾਂਜੀ, ਫੈਮਿਲੀ ਵਗੈਰਾ ਸਭ ਅੱਛੇ ਨੇ ਤੇ ਮੈਂ ਤੁਹਾਨੂੰ ਅੱਜ ਇੱਕ ਜ਼ਰੂਰੀ ਕੰਮ ਵਸਤੇ ਫੋਨ ਕੀਤਾ ਸੀ ਜੀ ਬਹੁਤ।
ਹਾਂਜੀ-ਹਾਂਜੀ, ਦੱਸੋ!
ਮੈਂ, ਹੁਣੇ ਨਾ ਮਾਰਕੀਟ ਗਈ ਹੋਈ ਸੀ। ਤੇ ਮੈਂ ਤੁਹਾਡੇ ਵਾਈਫ ਨੂੰ ਦੇਖਿਆ ਸੀ, ਮਾਰਕਿਟ ਤੇ ਮੈਂ ਥੋੜ੍ਹਾ ਜਲਦੀ ਸੀ ਤੇ ਮੈਂ ਰੁਕ ਨਹੀਂ ਪਾਈ। ਤੇ ਉਹਨਾਂ ਨੇ ਨਾ ਮਤਲਬ ਪਰਸ ਬਹੁਤ ਅੱਛਾ ਫੜਿਆ ਹੋਇਆ ਸੀ। ਮੈਨੂੰ ਪਰਸਾਂ ਦਾ ਬਹੁਤ ਜ਼ਿਆਦਾ ਸ਼ੌਂਕ ਏ ਤੇ ਮੈਂ ਉਹਨਾਂ ਨੂੰ ਦੇਖਿਆ। ਬਈ ਉਹਨਾਂ ਨੇ ਬਹੁਤ ਅੱਛਾ ਪਰਸ ਫੜਿਆ ਹੋਇਆ ਸੀ। ਥੋੜ੍ਹਾ ਏ ਕਰੀਮ ਔਰ ਮਸਟਰਡ ਕਲਰ'ਚ ਸੀ।
ਅੱਛਾ।
ਹਾਂ, ਤੇ ਉੱਥੇ ਨਾ ਜੈਡ ਦਾ ਕੁਛ ਉ ਬਣਿਆ ਹੋਇਆ ਸੀ ਮਤਲਬ, ਇੱਕ ਉਹ ਨਹੀਂ ਕਹਿੰਦੇ ਕੀ ਬੋਲਦੇ ਉਨੂੰ ਜੋ ਹੁੰਦਾ ਲੋੌਗੋ ਟਾਈਪ। ਹਾਂਜੀ, ਤੇ ਉ ਕਿੱਥੋਂ? ਅੱਛਾ-ਅੱਛਾ, ਤੇ ਉਹ ਕਿੱਥੋਂ ਲੈਂਦੇ ਨੇ, ਕਿਹੜੀ ਕੰਪਨੀ ਦਾ ਲੈਂਦੇ ਨੇ?
ਇਹ ਤਾਂ ਮੈਨੂੰ ਕੰਪਨੀ ਵਗੈਰਾ ਤਾਂ ਨੀ ਜ਼ਿਆਦਾ ਪਤਾ। ਲੇਕਿਨ ਅਸੀਂ ਸਿੰਗਲਾ ਗਾਰਮੈਂਟ ਹੈਗੀ ਹੈ ਨਾ, ਉੱਥੋਂ ਲੈ ਕੇ ਆਏ ਸੀ ਉਹ ਕੱਪੜਿਆਂ ਦੇ ਇਲਾਵਾ ਦੂਜੇ ਪਰਸ ਵਗੈਰਾ ਵੀ ਰੱਖਦੇ ਨੇ ਜੈਂਟਸ ਤੇ ਲੇਡੀਜ਼ ਦੋਨੋ ਦਾ ਸਟੋਕ ਹੈ ਅੰਦਰ। ਹੈਗਾ ਉਹਨਾ ਨੂੰ।
ਅੱਛਾ-ਅੱਛਾ-ਅੱਛਾ ਤੇ ਹਾਂਜੀ। ਮੈਂ ਉਹੀ ਸੋਚਾਂ, ਉਹਨਾਂ ਨੇ ਨਾ ਮਤਲਬ ਬਹੁਤ ਅੱਛਾ ਮਤਲਬ ਮਤਲਬ ਲਿੱਤਾ ਹੋਇਆ ਸੀ ਤੇ ਮੈਂ ਮੈਂ ਮੈਨੂੰ ਨਾ ਕਦੀ ਮੈਂ ਕਿਤੇ ਜਾਂਦੀ ਹਾਂ ਨਾ ਕਿਤੇ ਸ਼ੋਪ ਵਗੈਰਾ ਤੇ ਮੇਰੇ ਕੋਲ ਬਹੁਤ ਜ਼ਿਆਦਾ ਪਰ- ਸਾ ਦਾ ਕਲੈਕਸ਼ਨ ਵਗੈਰਾ ਹੈਗਾ, ਮੈਨੂੰ ਇੰਨਾ ਪਸੰਦ ਏ ਪਰਸ ਫੜਨਾ, ਪਰਸ ਲੈਣੇ। ਕਿ ਬਹੁਤ ਜ਼ਿਆਦਾ, ਤੇ ਮੈਂ ਨਾ ਮਤਲਬ ਕਿਧਰੇ ਜਾਂਦੀ ਹਾਂ ਅਤੇ ਨੋਰਮਲੀ ਪਸੰਦ ਮੈਨੂੰ ਫਸਟ ਟਾਈਮ ਵਿੱਚ ਨਹੀਂ ਆਦੇ ਤੇ ਉਹ ਜਿਹੜਾ ਤੁਹਾਡੀ ਵਾਈਫ ਨੇ ਫੜਿਆ ਹੋਇਆ ਸੀ ਨਾ, ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ। ਸੀ ਬਹੁਤ ਜ਼ਿਆਦਾ ਤਾਂ ਮੈਂ ਕਿਹਾ ਮੈਂ ਪੁੱਛਾ, ਭਾਜੀ ਨੂੰ ਮਤਲਬ ਕਿੱਥੋਂ ਵਗੈਰਾ ਲੈਂਦੇ ਨੇ ਮਤਲਬ ਕਿੱਦਾਂ ਔਨਲਾਈਨ ਸ਼ੋ ਪਿੰਗ ਕਰਦੇ ਨੇ ਯਾ ਔਫਲਾਈਨ ਮਤਲਬ ਕਿ ਹਿਸਾਬ ਨਾਲ।
ਔਲਾਈਨ ਨੀ ਸ਼ੋਪਿੰਗ ਕਰਦੇ ਅਸੀਂ, ਅਸੀਂ ਔਫਲਾਈਨ ਹੀ ਮਤਲਬ ਮਾਰ ਕਿਟ ਵਗੈਰਾ ਹੀ ਚਲੇ ਜਾਂਦੇ ਆ। ਔਨਲਾਈਨ'ਚ ਏਦਾਂ ਇੱਦਾਂ ਹੈਗਾ ਨਾ ਕਿ ਅਸੀਂ ਜਿਹੜੀ ਚੀਜ਼ ਵੇਖਦੇ ਹਾਂ, ਉੱਦਾਂ ਦੀ ਆਵੇ, ਭਾਵੇਂ ਨਾ ਆਵੇ। ਤੇ ਫੇਰ।
ਹਾਂ ਜੀ।
ਏਦਾਂ ਦਾ ਉ ਹੋ ਜਾਂਦਾ ਫੇਰ ਅਸੀਂ ਔਫਲਾਈਨ ਹੀ ਮਾਰ ਕਿਟ ਵਗੈਰਾ ਜਾ ਕੇ ਪਰਚੇਸ ਕਰ ਲੈਨੇ ਆ ਜੋ ਵੀ ਅਸੀਂ ਲੈਨਾ ਹੁੰਦਾ ਐ, ਹੂੰ।
ਤੇ ਮੈਂ ਮਤਲਬ ਕਰਨੀ ਕੋਮਬੋ ਏ ਸ਼ੋਪਿੰਗ ਮਤਲਬ ਕੋਂਮਬੋ ਵਿੱਚ ਹੁੰਦਾ ਨਾ ਤੇ ਮਤਲਬ ਅੱਛਾ ਮਿਲ ਜਾਂਦਾ ਥੋੜਾ। ਤੇ ਥੋੜਾ ਮਤਲਬ ਉਹ ਹੋ ਜਾਂਦਾ ਐ ਕਿ ਮਤਲਬ ਸੇਲ ਵਾਲਾ ਟਾਈਪ ਹੋ ਜਾਂਦਾ ਕੋਂਮਬੋ ਵਿੱਚ ਨਾ।
ਤੁਸੀਂ ਇੱਕ ਇਸ ਵੀਕ ਵਿੱਚ ਚਲੇ ਜਾਓ ਉੱਥੇ ਔਫਰ ਵਗੈਰਾ ਲੱਗੇ ਹੋਏ ਨੇ। ਉੱਥੇ ਸੇਲ ਵਗੈਰਾ ਲੱਗੀ ਹੋਈ ਹੈ, ਤੁਸੀਂ ਜਾ ਕੇ ਹਾਂ, ਖੁਦ ਦੇਖ ਸਕਦੇ ਹੋ ਤੁਸੀਂ ਓ- ਉੱਥੇ ਬੜੇ ਅੱਛੇ ਕੋਂਬੋ ਕੋਂਬੋ ਹੈਗੇ ਨੇ, ਏਦਾਂ ਦੇ ਏਦਾਂ ਵੀ ਔਫਰ ਹੈਗਾ ਕਿ ਤੁਸੀਂ ਇੱਕ ਖਰੀਦੋਗੇ ਤੇ ਬਾਏ ਵਨ ਗੈਟ ਟੂ ਫ੍ਰਰੀ ਦਾ ਵੀ ਔਫਰ ਹੁਣ ਚੱਲ ਰਿਹਾ। ਹਾਂ, ਤੇ ਤੁਸੀਂ ਜਾ ਕੇ ਵੇਖੋ, ਇੱਕ ਵਾਰ ਵਧੀਆ ਤੁਹਾਨੂੰ ਲੱਗੇਗਾ ਉੱਥੇ ਫੇਰ ਦੱਸਿਓ ਜ਼ਰਾ।
ਹਾਂ-ਹਾਂ ਅਰੇ ਮੈਨੂੰ ਬਹੋਤ ਜਾ਼ਦਾ ਪਸੰਦ ਆਇਆ ਸੀ ਉਹਨਾਂ ਦਾ। ਬਹੋਤ ਜਾ਼ਦਾ-ਬਹੋਤ ਜਾ਼ਦਾ ਪਸੰਦ ਆਇਆ ਸੀ ਮੈਨੂੰ ਨਾ।
ਤੁਸੀਂ ਇੱਕ ਵਾਰ ਸ਼ੋਪ 'ਤੇ ਵਿਜਿਟ ਕਰਿਓ।
ਹਾਂ, ਤੇ ਉਹਨਾਂ ਨੇ ਮਤਲਬ ਐ ਤੇ ਪਰਸ ਫੜਿਆ ਹੋਇਆ ਸੀ, ਪਰਸ ਸੀ ਬਹੋਤ ਜਾ਼ਦਾ ਸਿੰਪਲ ਜਾਂ ੳੰਦਾ ਕੁਛ ਵੀ ੳਦੇਤੇ ਨਾ ਖਾਸ ਡਿਜ਼ਾਇਨਿੰਗ ਵਗੈਰਾ ਨਈ ਸੀ। ਤੇ ਮਤਲਬ ਇੱਕ ਉਹ ਹੁੰਦਾ ਨਾ ਕਿ ਮੈਂ ਲਗਜ਼ਰੀ ਟਾਈਪ
ਹੂੰ- ਹੂੰ ਨਹੀਂ ਵੇਖਣ ਚ ਚੰਗਾ ਲੱਗ ਰਿਹਾ ਸੀ ਹੈਨਾ।
ਹਾਂ, ਮਤਲਬ ਲਗਜ਼ਰੀ ਤੇ ਅਲੱਗ ਚੀਜ਼ ਹੋ ਗਈ ਮਤਲਬ ਇੱਕ ਇੱਕਦਮ ਮਤਲਬ ਰੋਇਲ ਲੁੱਕ ਸੀ ਉਹਨਾਂ ਦਾ। ਏਨਾ ਪਿਆਰਾ ਮੈਨੂੰ ਲੱਗਿਆ ਮੈਂ ਹਜੇ ਸਿਰਫ ਦੂਰੋਂ ਦੇਖਿਆ ਸੀ। ਤੇ ਮੈਂ ਸੋਚਿਆ, ਕਿ ਮੈਂ ਉਹਨਾਂ ਕੋਲ ਜਾਵਾਂ ਪੁੱਛਾਂ ਉਹਨਾਂ ਨੂੰ ਉੱਥੇ ਹੀ ਪੁੱਛ ਲਾਂ ਬਟ ਮੈਨੂੰ ਨਾ ਥੋੜੀ ਜਲਦੀ ਸੀ। ਮੈਂ ਉਸ ਟਾਈਮ ਫਰੀ ਨੀ ਹੈਗੀ ਸੀ ਮੈਨੂੰ ਥੋੜਾ ਜ ਸਮਾਨ ਲੈਣਾ ਸੀ ਐਮਰਜੈਂਸੀ ਵਿੱਚ। ਤੇ ਮੈਂ ਨਾ, ਹਾਂਜੀ। ਤੇ ਤਾਂ ਕਰਕੇ ਮੈਂ ਕਿਹਾ ਮੈਂ ਜ਼ਰੂਰ ਪੁੱਛਾਂਗੀ ਤੁਹਾਨੂੰ ਪੁੱਛ ਕਿ ਮੈਂ ਉਸ ਜਗਾ 'ਤੇ ਵਿਜ਼ਿਟ ਜ਼ਰੂਰ ਕਰਾਂਗੀ ਜਿੱਥੋਂ ਔ ਲੈ ਕੇ ਕੇ ਆਏ ਨੇ ਮੈਨੂੰ ਮੈਂ ਬਹੋਤ ਜਾ਼ਦਾ ਸ਼ੋਪਾਂ ਇੰਨੀਆਂ ਸ਼ੋਪਾਂ ਮੈਂ ਇਥੋਂ ਕਿ ਆਪਣੇ ਸ਼ਹਿਰੋਂ ਬਾਹਰ ਵੀ ਜਾ ਕੇ ਪਰਸ ਦੇਖ ਕੇ ਆਨੀ ਹਾਂ। ਮੈਨੂੰ ਪਰਸਾਂ ਦਾ ਹੋਰ ਸਲਿਪਰਸ ਦਾ ਮਤਲਬ ਵੈਲੀਜ਼ ਵਗੈਰਾ ਹੁੰਦੀ ਨਾ ਸੈਂਡਲ ਵਗੈਰਾ ਬਹੋਤ ਜ਼ਿਆਦਾ ਉਹਨਾਂ ਦਾ ਸ਼ੌਂਕ ਏ, ਤੇ ਇੱਕ ਤੇ ਮੈਂ ੳਨਾ ਦਾ ਪਰਸ ਦੇਖਿਆ ਮੈਨੂੰ ਏਨਾ ਪਸੰਦ ਆਇਆ ਏਨਾ ਪਿਆਰਾ ਲੱਗਿਆ ਮੈਨੂੰ ਪਰਸ ਤੇ ਦੂਜੀ ਚੀਜ਼ ਮੈਂ ਉਹਨਾ ਚ ਦੇਖੀ ੳਨਾ ਨੇ ਜੋ ਸੈਂਡਲ ਪਾਏ ਹੋਈ ਸੀ ਨਾ ਮਤਲਬ ਹੀਲ ਵਾਲੀ ਚੱਪਲ ਪਾਈ ਹੋਈ ਸੀ ਉਹਨਾ ਨੇ ਨਾ। ਤੇ ਉਹ ਮੈਨੂੰ ਏਨੀ ਜ਼ਿਆਦਾ ਪਸੰਦ ਆਈ ਮਤਲਬ ਅੱਗੋਂ ਟਰਾਂਸਫਿਸਚ ਤੇ ਸਾਈਡ ਵਿੱਚ ਨਾ ਸਟੋਨ ਜੇ ਲੱਗੇ ਹੋਏ ਸੀ। ਉਹ ਮੈਨੂੰ ਬਹੋਤ ਪਸੰਦ ਆਈ ਬਹੋਤ ਜਾ਼ਦਾ। ਮੈਨੂੰ ਇੱਕ ਤੇ ਪਰਸਾਂ ਦਾ ਤੁਸੀਂ ਮੈਨੂੰ ਦੱਸਿਆ ਮੈਨੂੰ ਦੱਸੋ ਸ਼ੂਜ ਵਗੈਰਾ ਸ਼ੂਜ਼ ਹੋ ਗਏ, ਸਲੀਪਰਸ ਹੋ ਗਏ, ਚੱਪਲ, ਸੈਂਡਲ ਵਗੈਰਾ ਹੋ ਗਏ।
ਸ਼ੂਜ਼ ਵਗੈਰਾ ਵੀ ਅਸੀਂ ਸੀ ਉੱਥੇ ਹੀ ਗਾਰਮੈਂਟ ਤੋਂ ਹੀ ਲੈਂਦੇ ਨੇ। ਉਹ ਵਧੀਆ ਸ਼ੋਪ ਏ ਮੈਂ ਕਹਿ ਤਾਂ ਰਿਹਾ ਵਾਂ ਤੁਹਾਨੂੰ ਇੱਕ ਵਾਰ ਵਿਜਿਟ ਕਰੋ ਤੁਸੀਂ ਉੱਥੇ ਜਾ ਕੇ। ਤੇ ਤੁਸੀਂ ਖੁਦ ਹੀ ਕਹੋਗੇ ਕਿ ਮੈਨੂੰ ਕਿੰਨੀ ਅੱਛੀ ਤੁਸੀਂ ਵਧੀਆ, ਚੰਗੀ ਸ਼ੋਪ ਦਸੀ ਕਿਉਂਕਿ ਇਕ ਵਾਰ ਵਿਜ਼ਿਟ ਕਰਕੇ ਵੇਖੋ ਉੱਥੇ।
ਹਾਂਜੀ। ਨਹੀਂ-ਨਹੀਂ। ਮੈਂ ਜ਼ਰੂਰ ਜਾਵਾਂਗੀ-ਜ਼ਰੂਰ ਜਾਵਾਂਗੀ। ਬਿਲਕੁਲ। ਕੁਲ ਜਾਵਾਂਗੀ, ਅਰੇ ਮੈਨੂੰ ਬਹੁਤ, ਹਾਂਜੀ
ਪਰਚੇਜਿੰਗ ਵਧੀਆ ਮਿਲ ਜਾਂਦੀ ਏ ਤੇ ਮਤਲਬ ਘੱਟ ਰੇਟ 'ਚ ਵਧੀਆ ਚੀਜ਼ਾਂ ਬੈਸਟ ਕੁਆਲਿਟੀ ਦੀ ਮਿਲ ਜਾਂਦੀ ਐ ਜੀ ਤੁਸੀਂ ਤੁਹਾਨੂੰ ਤੇ ਕੁਆਲਿਟੀ ਵੀ ਵਧੀਆ ਹੁੰਦੀ ਹੈ ਤੇ ਸਭ ਕੁਛ ਮਤਲਬ ਉੱਥੇ ਵਧੀਆ ਮਿਲ ਜਾਂਦੈ ਤੁਸੀਂ ਇੱਕ ਵਾਰ ਵਿਜ਼ਿਟ ਕਰਿਓ ਜ਼ਰੂਰ।
ਹਾਂ, ਮੈਂ ਬਿਲਕੁਲ ਜਾਵਾਂਗੀ। ਅਰੇ ਮੈਨੂੰ ਇੰਨਾ ਪਸੰਦ ਆਇਆ ਮੈਂ ਤੇ ਉਸ ਟਾਈਮ ਸੋਚ ਲਿਆ ਸੀ। ਮੈਂ ਤੇ ਹੁਣੇ ਜਾਵਾਂਗੀ ਥੋੜ੍ਹੀ ਦੇਰ ਤੱਕ। ਮੈਂ ਤੇ ਹੁਣੇ ਜਾ ਕੇ ਦੇਖਨੈ। ਮੈਨੂੰ ਇੰਨਾ ਸ਼ੌਕ ਹੈ ਮੈਂ ਹੁਣੇ ਜਾਵਾਂਗੀ। ਹੁਣੇ ਮੇਰੇ ਮਤਲਬ ਗਏ ਹੋਏ ਨੇ ਨਾ ਬਾਹਰ ਗਏ ਹੋਏ ਨੇ। ਮੰਮਾ- ਪਾਪਾ ਵਗੈਰਾ ਤੇ ਆਣਗੇ, ਮੈਂ ਉਹਨਾਂ ਦੇ ਨਾਲ ਪਹਿਲਾਂ ਉੱਥੇ ਹੀ ਜਾਵਾਂਗੀ। ਜਿੱਥੇ ਤੁਸੀਂ ਕਹਿ ਰਹੇ ਹੋ ਨਾ ਮੈਂ ਜ਼ਰੂਰ ਜਾਣੈ।
ਹਾਂਜੀ, ਜਾ ਕੇ ਵੇਖਿਓ ਤੁਸੀਂ ਜ਼ਰੂਰ। ਹੋਰ ਦੱਸੋ ਹੋਰ ਸਭ ਵਧੀਆ ਨੇ ਘਰ?
ਹਾਂਜੀ-ਹਾਂਜੀ। ਤੀਜੀ ਗੱਲ ਮੈਂ ਪਰਸ ਦੇਖਿਆ ਉਹਨਾਂ ਦਾ ਤੇ ਵੈਲੀ ਦੇਖੀ ਤੇ ਬਾਕੀ ਨਾ ਤੁਹਾਡੇ ਵਾਈਫ ਹੈ ਬੜੇ ਸੋਹਣੇ ਆ। ਬੜੇ ਸੋਹਣੇ ਮੈਨੂੰ ਲੱਗੇ। ਹਾਂਜੀ।
ਹਾਂਜੀ-ਹਾਂਜੀ।
ਹੋਰ ਸੁਣਾਓ ਰੋਟੀ ਵਗੈਰਾ ਖਾ ਲਈਏ ਤੁਸੀਂ?
ਹਾਂਜੀ। ਖਾ ਲੀਏ।
ਅੱਛਾ-ਅੱਛਾ।
ਹਾਂ, ਹੋਰ ਤੁਸੀਂ ਖਾ ਲਈਏ ਰੋਟੀ ਵਗੈਰਾ?
ਹਾਂਜੀ, ਰੋਟੀ ਵਗੈਰਾ ਖਾ ਲਈਏ। ਸਾਡਾ ਨਾਸ਼ਤਾ ਵੀ ਹੋ ਗਿਆ। ਆਪਾਂ ਅਸੀਂ ਦੁਪਹਿਰ ਦੀ ਵੀ ਖਾ ਲਈ ਐ, ਹੁਣ ਰਾਤ ਦਾ ਸੋਚ ਰਿਹਾ ਡਿਨਰ ਦਾ ਕਿ ਬਈ ਕੀ ਖਾਣਾ ਕੀ ਬਣਾਣੈ? ਜੋ ਹੁਣ ਬੱਚਿਆਂ ਕੋਲ ਪੁੱਛਾਂਗੀ ਉਹਨਾਂ ਨੇ ਕੀ ਖਾਣਾ ਬਣਾਣਾ? ਫੇਰ ਦਾਗੀ ਦੇਖਾਂਗੇ ਕੀ ਬਣਾਓ?
ਮੈਂ ਇੱਕ ਚੀਜ਼ ਪੁੱਛਣੀ ਆ ਤੁਹਾਨੂੰ ਤੁਸੀਂ ਚਿਕਨ ਵਗੈਰਾ ਖਾ ਲੈਂਦੇ ਓ?
ਨਾ-ਨਾ। ਨਾ-ਨਾ। ਅਸੀਂ ਬਿਲਕੁਲ ਨਹੀਂ ਖਾਂਦੇ। ਅਸੀਂ ਮੀਟ ਹੋ ਗਿਆ, ਸ਼ਰਾਬ ਹੋ ਗਈ, ਐਗ ਵਗੈਰਾ ਹੋ ਗਏ ਬਿਲਕੁਲ ਕੁਲ ਨੀ।
ਅੱਛਾ। ਨਹੀਂ ਸ਼ਰਾਬ ਵਗੈਰਾ ਤਾਂ ਅਸੀਂ ਵੀ ਨਹੀਂ ਕੁਛ ਏਦਾਂ ਦਾ ਏਦਾਂ ਦਾ ਨੀ ਹੈਗਾ ਸਾਡੇ ਇੱਥੇ। ਹੂੰ ਨਹੀਂ ਮੈਂ ਤਾਂ ਵੈਸੇ ਪੁੱਛ ਰਹੀ ਸੀ ਮੈਂ ਕਿਹਾ ਚਲੋ ਪੁੱਛ ਕੇ ਵੇਖੀਏ।
ਹਾਂਜੀ। ਨਾ-ਨਾ ਨਾ-ਨਾ। ਬਿਲਕੁਲ ਵੀ ਨੀ ਆ ਚੀਜ਼ ਸਾਡੇ ਘਰ ਦੀ ਬਿਲਕੁਲ ਨੀ ਆਦੀਆਂ।
ਹੂੰ-ਹੂੰ।
ਹਾਂਜੀ। ਤੇ ਬਾਕੀ ਮੇਰੇ ਪਾਪਾ ਵਗੈਰਾ ਮੰਮੀ ਵਗੈਰਾ ਉਹ ਗੁਰੂ ਘਰ ਨੂੰ ਇਨਾ ਮੰਨਦੇ ਨੇ ਉਹਨਾਂ ਨੇ ਨਾ ਕਦੀ ਹੱਥ ਲਗਾਇਆ ਤੇ ਨਾ ਕਦੀ ਉਹਨਾਂ ਨੇ ਲਾਣਾ ਅੱਗੇ, ਹਾਂਜੀ। ਤੇ ਨਾ ਕਿਸੇ ਨੂੰ ਆਉਣ ਦਿੰਦੇ ਨੇ। ਹੂੰ। ਤੇ ਨਾ ਹੀ ਮਤਲਬ ਕਿਧਰੇ ਕਦੀ ਐਸਾ ਕੰਮ ਕੀਤਾ।
ਨਈ-ਨਈ। ਵਧੀਆ ਗੱਲ ਏ। ਵਧੀਆ ਗੱਲ ਏ।
ਹਾਂਜੀ ਤੇ ਉਹ ਚੀਜ਼ ਬਿਲਕੁਲ ਵੀ ਨਹੀਂ।
ਹੂੰ, ਹੋਰ ਦੱਸੋ?
ਹੋਰ ਬਸ ਵਧੀਆ। ਅ ਬੈਠ ਹੋਏ ਸੀ, ਸੋਚ ਰਹੀ ਸੀ, ਪੁੱਛ ਰਹੀ ਸੀ ਬੱਚਿਆਂ ਨੂੰ ਕੀ ਖਾਣਾ ਵੀ, ਕੀ ਬਣਾਣਾ? ਇਹਨਾਂ ਨੇ ਹਾਂ ਤੇ ਤਾਂ।
ਸਟੱਡੀ ਵਗੈਰਾ ਕਿੱਦਾਂ ਚੱਲ ਰਹੀ ਹੈ?
ਸਟੱਡੀ ਵਗੈਰਾ ਸਭ ਅੱਛਾ ਚੱਲ ਰਿਹਾ।
ਅੱਛਾ। ਤੇ ਜਵਾਕ ਕੀ ਕਰ ਰਹੇ ਨੇ?
ਬਸ ਬੈਠੇ ਨੇ ਉਹ ਵੀ ਖੇਲ ਰਹੇ ਨੇ। ਇੱਧਰ ਉੱਧਰ ਖੇਲ ਰਹੇ ਨੇ, ਅਤੇ ਮੈਨੂੰ ਥੋੜ੍ਹਾ ਟਾਈਮ ਲੱਗਿਆ। ਫਿਰ ਮੈਂ ਕਿਹਾ ਚੱਲ ਮੈਂ ਹੁਣ ਥੋੜ੍ਹਾ ਫਰੀ ਹੋਈ ਹਾਂ, ਅਤੇ ਮੈਂ ਕਿਹਾ ਸਕ ਮੈਂ ਹੁਣ ਗੱਲ ਕਰ ਰਹੀ ਹਾਂ।
ਅੱਛਾ। ਨਹੀਂ ਚੰਗਾ ਕੀਤਾ, ਚੰਗਾ ਕੀਤਾ। ਅੱਸੀ ਵੀ ਵਿਹਲੇ ਹੀ ਬੈਠੇ ਸੀ। ਫਿਰ ਵੇਖਿਆ ਤੁਹਾਡਾ ਫੋਨ ਹੀ ਆ ਗਿਆ ਸੀ।
ਅੱਛਾ।
ਹੂੰ
ਅੱਛਾ- ਅੱਛਾ। ਹੋਰ ਬਸ, ਬੈਠੇ ਸੀ ਤੁਸੀਂ ਸੁਣਾਓ ਕਿ ਬਈ ਤੁਸੀਂ ਕੀ? ਕਰ ਰਹੇ ਸੀ।
ਬਸ ਅਸੀਂ, ਕੁਛ ਨਹੀਂ ਅਸੀਂ ਰੋਟੀ ਖਾ ਕੇ ਹਟੇ ਸੀ। ਹਾਂਜੀ, ਖਿਚੜੀ- ਖਿਚੜੀ ਬਣਾਈ ਸੀ। ਦੁੱਧ ਪਾ ਕੇ ਅਸੀਂ ਖਾਧੀ ਸੀ ਅੱਜ ਖਿਚੜੀ।
ਖਿਚੜੀ ਦੁੱਧ ਪਾ ਕੇ।
ਹਾਂ- ਹਾਂ। ਦੁੱਧ ਪਾ ਕੇ ਖਾਧੀ ਸੀ। ਹੂੰ ਤੇ ਵਧੀਆ ਲੱਗਦੀ ਹੈ ਤੁਸੀਂ ਵੀ ਖਾਗੇ ਵੇਖੇ ਇੱਕ ਵਾਰ। ਹਾਂ।
ਅੱਛਾ- ਅੱਛਾ -ਅੱਛਾ।
ਹਾਂ। ਖਾਣ ਨੂੰ ਤਾਂ ਦਹੀਂ ਨਾਲ ਵੀ ਖਾ ਸਕਦੇ ਨੇ। ਸਬਜ਼ੀ ਨਾਲ ਵੀ ਖਾ ਸਕਦੇ ਨੇ।
ਅੱਛਾ -ਅੱਛਾ।
ਹੂ
ਹਾਂਜੀ- ਹਾਂਜੀ।
ਹੋਰ ਦੱਸੋ?
ਹੋਰ ਬਸ।
ਹੋਰ ਸਭ ਵਧੀਆ ਨੇ ਘਰ?
ਹਾਂਜੀ- ਹਾਂਜੀ। ਸਭ ਵਧੀਆ, ਸਭ ਵਧੀਆ, ਬੈਠੇ ਹੋਏ ਸੀ ਸਭ ਇੰਜੋਏ ਕਰ ਰਹੇ ਸੀ ਆਪਣਾ।
ਅੱਛਾ।
ਹੂੰ
ਚਲੋ, ਫੇਰ ਕਰਦੇ ਹਾਂ ਗੱਲ ਜੀ।
ਹਾਂਜੀ- ਹਾਂਜੀ, ਠੀਕ- ਠੀਕ।
ਹਾਂਜੀ, ਠੀਕ ਹੈ ਜੀ ਓਕੇ, ਸਤਿ ਸ਼੍ਰੀ ਅਕਾਲ।
ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
ਠੀਕ ਹੈ ਜੀ।